ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ।
ਹੋਰ ਕੀ ਹਾਲ ਨੇ?
ਬਸ ਵਧੀਆ ਤੁਸੀਂ ਸੁਣਾਓ।
ਹਾਂਜੀ, ਵਧੀਆ ਹੋਰ ਕੀ ਕਰ ਰਹੇ ਸੀ?
ਅਸੀਂ ਬੱਸ ਇੱਥੇ ਗਰਮੀ ਦਾ ਆਨੰਦ ਲੈ ਰਹੇ ਆ।
ਅਸੀ ਵੀ।
ਗਰਮੀ ਵੀ ਤੇ ਬਓਤ ਪੈਗੀ ਇਸ ਵਾਰ।
ਗਰਮੀ ਤੇ ਬਹੋਤ ਹੋਈ ਦੀ ਬਹੋਤ ਜਾਦਾ ਈ ਹੋਈ ਦੀਏ, ਕੀ ਹੋ ਗਿਆ?
ਪਤਾ ਨੀਂ।
ਤੁਆਡੀ ਸਾਈਡ ਵੀ ਇੰਨੀ ਏ, ਯਾਂ ਫੇਰ ਮੌਸਮ
ਸਾਡੀ ਸਾਈਡ ਤਾਂ ਜਾਦਾ ਏ, ਤੁਆਡੇ ਵੱਲੋਂ। ਈਥੇ ਤਾਂ ਜ਼ਿਆਦਾ।
ਸ਼ਾਏ ਸੀ, ਤੁਆਡੇ ਵੱਲ ਜਾਦਾ ਸੀ ਗਰਮੀ।
ਹੋਰ ਕੀ।
ਹਾਂ। ਪਤਾ ਨੀ ਕਦੋਂ ਠੀਕ ਹੋਏਗਾ ਮੌਸਮ।
ਸਾਡੇ ਤਾਂ ਇੱਥੇ ਸਾਰਾ ਦਿਨ ਏਸੀ ਚੱਲਦਾ ਰੈਂਦਾ। ਗਰਮੀ ਇੰਨੀ ਹੈਗੀ ਏ ਕਿ ਬੈਠੇ ਨੀਂ ਜਾਂਦਾ।
ਹਾਂ, ਏਸੀ ਤੇ ਚੱਲਦੇ ਹੀ ਰੈਂਦੇ ਨੇ ਸਾਰਾ ਟਾਈਮ ਈ, ਏਸੀ ਤੇ ਕੋਈ ਵੀ ਬੰਦ ਨੀ ਕਰਦਾ।
ਹੋਰ ਕੀ।
ਹੋਰ ਕੀ ਕਰਦੇ ਪਏ ਸੀ, ਕਰ ਸਬ ਠੀਕ ਨੇ?
ਹਾਂ, ਬਸ ਵਦੀਆ ਇੱਥੇ ਬਸ, ਬੋਰ ਹੋ ਰੇ ਸੀ। ਕਰ-ਕਰ ਸੋਚ ਰੇ ਕਈ ਕੂੰਮਣ-ਕੂੰਮਣ ਚੱਲ ਜਾਈਏ।
ਹਾਂ, ਯਾ ਮੇਰਾ ਵੀ ਬੜਾ ਮਨ ਕਰਦਾ ਪਿਆ ਕੂੰਮਣ ਦਾ ਤੇ ਬਣਾ ਲੋ ਕਿੱਥੇ ਦਾ।
ਛਾ ਚਲੋ ਫੇਰ ਅਸੀਂ ਨਾਲ ਹੀ ਚੱਲਨੇ ਆਂ।
ਹਾਂ ਚੱਲਾਂਗੀ ਮੈਂ ਤੇ, ਦੱਸੋ ਕਿੱਥੇ ਜਾਣਾ।
ਤੁਸੀਂ ਦੱਸੋ ਪੈਲੇ ਕਦੋਂ ਜਾਣਾ, ਕਦੋਂ ਤੱਕ ਦਾ ਕਦੋਂ ਕਦੋਂ ਜਾਂਨਾ ਮਤਲਬ ਕਿੰਨੇ ਦਿਨਾਂ ਤੱਕ ਦਾ?
ਛੁੱਟੀਆਂ ਈ ਚੱਲਦੀਆਂ ਪਈਆਂ ਏਸ ਟਾਈਮ ਤੇ ਸਬ ਦੀਆਂ। ਏਹੀ ਟਾਈਮ ਏ ਜਾਣ ਦਾ, ਜਾਣਾ ਕਿੱਥੇ ਆ ਪੈਂਲਾਂ ਏਹ ਦੱਸੋ?
ਚਲਨੇ ਆਂ ਅਸੀਂ ਦੇਖੋ, ਕਿੰਨੇ ਦਿਨਾਂ ਦਾ ਬਣਾ ਸਕਦੇ ਓ ਪਲੈਨ।
ਹਫ਼ਤੇ ਤੱਕ ਦਾ ਬਣਾ ਲੋ।
ਹਫ਼ਤੇ ਤੱਕ 'ਚ ਤਾਂ ਫੇਰ ਅਸੀਂ ਦੋ-ਤਿੰਨ ਜਗ੍ਹਾ ਹੈਗੀਆਂ ਕੂੰਮਣ ਵਾਲੀਆਂ। ਇੱਕ ਤਾਂ ਆ ਫੇਰ ਮਨਾਾਲੀ ਚਲੇ ਜਾਓ, ਯਾਂ ਫਿ ਰ ਹੈਗਾ ਲਦਾਕ ਵਗੈਰਾ ਚਲੇ ਜੋ ਲਦਾਖ ਸਾਈਡ ਸਪਿਤੀ ਵਗੈਰਾ ਜਾ ਸਕ
ਹਾਂ, ਓਥੇ ਵੀ ਜਾ ਸਕਦੇ ਆਂ, ਕੌਣ ਸੀ ਜਗਾ ਵਦੀਆ ਰਹੇਗੀ, ਦਿਲ ਖੁਸ਼ ਹੋ ਜੇ ਜਿੱਥੇ ਜਾ ਕੇ।
ਏਜੰ ਦੀ ਜਗਾ ਤੇ ਫੇਰ ਲਦਾਖ ਹੈਗੀ ਏ।
ਮਨਾਲੀ ਚ ਏਸ ਟਾਈਮ ਬਰਫ਼ ਤੇ ਨਈਂ ਪੈ ਰੀ ਹੋਣੀ।
ਨੀ ਪੈ ਰੀ ਹੋਏਗੀ ਇਸ ਟਾਈਮ 'ਤੇ।
ਪੈ ਰੀ ਹੋਏਗੀ?
ਹੰਜੀ, ਓਰ ਲਦਾਖ ਵੀ ਪੈਰੀ ਹੋਏਗੀ।
ਕਿਓ ਮਨਾਲੀ ਬਰਫ਼ ਪੈ ਚੁੱਕੀ ਏ।
ਵੈਸੇ ਉੱਥੇ ਇਸ ਟਾਈਮ ਤਾਂ ਨੀਂ ਹੋਏਗੀ ਵੈਸੇ ਉਸ ਮਾ ਅਪ੍ਰੈਲ 'ਚ ਈ ਹੁੰਦੀ ਏ ਮਈ 'ਚ ਤੱਕ।
ਹਾਂ, ਇਸ ਟਾਈਮ ਨਈਂ ਹੋਏਗੀ ਓਥੇ ਬਰਫ਼, ਬਾਕੀ ਪਤਾ ਨੀ।
ਲਦਾਕ ਸਾਈਡ ਚਲਨੇ ਆਂ ਓਥੇ ਹਰ ਟਾਈਪ ਦਾ ਮਜ਼ਾ ਆਏਗਾ ਮਤਲਬ ਓ ਫਰੋਡਿੰਗ ਵੀ ਹੋ ਜੇਗੀ, ਸਬ ਕੁਛ ਹੋ ਜੇ। ਹਾਂ ਮੈਂ ਹੀ ਗਿਆ ਦਾਂ ਇੱਕ ਵਾਰ ਮੈਂ ਗਿਆ ਤਾਂ ਇੱਕ ਵਾਰ।
ਅੱਛਾ, ਗਏ ਹੋਏ ਓ ਤੁਸੀਂ? ਕਿਵੇਂ ਦਾ ਰੇਯਾ ਤੁਆਡਾ ਐਕਸਪੀਰੀਅੰਸ ਫੇਰ?
ਮਜ਼ਾ ਆ ਗਿਆ ਸੀ ਬਸ ਪੂਰਾ। ਲਦਾਖ ਤੇ ਜਾਣਾ ਚਾਹੀਦਾ ਹੈ, ਇੱਕ ਵਾਰ ਤੇ ਜਾਣਾ ਚਾਹੀਦਾ ਜ਼ਿੰਦਗੀ'।
ਹਾਂ, ਕੀ -ਕੀ ਕੀਤਾ ਸੀ ਤੁਸੀਂ ਉੱਥੇ ਫੇਰ ਕਿੱਥੇ ਸੋਏ। ਸਟੇ ਕਿੱਥੇ ਲਿੱਤਾ ਸੀ।
ਅਸੀਂ ਤੇ, ਮਤਲਬ ਦੋ ਦਿਨ ਲਦਾਖ 'ਚ ਰੁਕੇ ਸੀ।
ਹਾਂ
ਤੇ ਇੱਕ ਦਿਨ ਤਾਂ ਅਸੀਂ ਗੈਸਟ ਹਾਊਸ ਲਿੱਤਾ ਸੀ। ਤੇ ਇੱਕ ਦਿਨ ਮ ਗਾਇਆ ਸੀ ਉਸ ਕੈਂਪ, ਰਿਵਰ ਦੇ ਕੋਲ
ਅੱਛਾ
ਅਤੇ ਕੈਂਪ ਕੋਲ ਜ਼ਿਆਦਾ ਮਜ਼ਾ ਆਇਆ ਸੀ। ਸਾਨੂੰ
ਅੱਛਾ
ਥੋ ਘਬਰਾੜ੍ਹਾ ਥੋੜ੍ਹਾ ਡਰ ਵੀ ਲੱਗਿਆ ਰਹਿੰਦਾ, ਰਾਤੀ, ਡਰ ਵੀ ਲੱਗਿਆ ਰਹਿੰਦਾ।
ਹਾਂ, ਉਹੀ ਨਾ ਡਰ ਵੀ ਲੱਗਦਾ ਹੈ।
ਹਾਂ, ਪਰ ਕੈੈਂਪ ਲਗਾਓ, ਉੱਚੇ ਬੈਠੋ। ਤਾਂ, ਮਜ਼ਾ ਬੜਾ ਹਦਾ ਹਾਂ। ਫਿਰ, ਦੋਸਤਾਂ ਨਾਲ ਤੇ ਕੀ ਡਰ ਕੀ -ਕੀ ਹੁੰਦਾ।
ਹਾਂ, ਉਹ ਤੇ ਹੈ ਹੀ ਆ ਫਰ, ਦੋਸਤਾਂ ਨਾਲ ਤੇ ਹੋਰ ਹੀ ਮਜ਼ਾ ਆਉਂਦਾ ਹੈ।
ਹਾਂ।
ਹਸੀ -ਮਜ਼ਾਕ ਹੁੰਦਾ ਰਹਿੰਦਾ ਹੈ।
ਹੋਰ ਕੀ, ਕਦੀ ਇੱਕ ਨਾਲ ਹਸੀ- ਮਜ਼ਾਕ ਕਦੇ ਦੂਜੇ ਨਾਲ
ਅੱਛਾ, ਮਤਲਬ ਤੁਸੀਂ ਦੋਸਤਾਂ ਨਾਲ ਹੋ ਆਏ ਹੋ, ਹੁਣ ਤੁਸੀਂ ਫੈਮਿਲੀ ਨਾਲ ਜਾਣਾ।
ਹਾਂ।
ਅੱਛਾ
ਤਹਾਨ ਨੂੰ ਵੀ ਐਕਸਪੀਰੀਅੰਸ ਕਰਵਾਈਏ, ਲੱਦਾਖ ਦਾ।
ਹਾਂ। ਬਣਾ ਲੋ ਪਲੈਨ, ਮੈਂ ਤੇ ਚਲ ਲਵਾਂਗੀ, ਮੈਨੂੰ ਤੇ ਕੋਈ ਦਿੱਕਤ ਨੀ ਹੈ।
ਇੱਕ ਹ ਮੈਂ ਸੋਚ ਰਿ ਤਿੰਨ। ਜਾਣਾ ਤਾਂ, ਪਹਿਲੇ ਪਲੈਨਿੰਗ ਤਾਂ ਕਰਨੀ ਪਏਗੀ, ਥੋੜ੍ਹੀ ਇੱਕ ਹਫ਼ਤੇ ਤੱਕ, ਇੱਕ ਹਫ਼ਤੇ ਦੀ ਪਲੈਨਿੰਗ ਲੱਗੇਗੀ, ਪੂਰੀ।
ਰਨਿੰਗ ਕਰਨੀ ਪਏਗੀ, ਅੱਛੀ ਖਾਸੀ, ਫਿਰਰ ਠੰਡੀ ਜਗ੍ਹਾ ਹੈ, ਸਾਰੇ ਕੱਪੜੇ ਵੀ
ਪਹਿਲੇ ਤਾਂ, ਸ਼ੋਪਿੰਗ ਹੀ ਕਰਨੀ ਪਏਗੀ, ਤੁਹਾਨੂੰ ਦੋ ਦਿਨ 'ਚੇ ਹੀ ਲੱਗ ਜਾਏਗੇ।
ਪਰ ਦੋ -ਦਿਨ 'ਚ ਕੋਈ ਸ਼ੋਪਿੰਗ ਨਹੀਂ ਹੁੰਦੀ, ਦੋ ਦਿਨ 'ਚ ਤੇ ਵੇਖਣ ਵਿੱਚ ਹੀ ਲੱਗ ਜਾਂਦਾ ਹੈ, ਕਿ ਕਿੱਥੋਂ ਲਈਏ।
ਇੱਕ ਹਫ਼ਤੇ ਤੱਕ ਚਲੋ ਟਾਈਮ ਤੇ ਹੋਇਆ, ਇੱਕ ਹਫ਼ਤੇ ਤੋਂ ਟਾਈਮ ਤੇ ਹੈ ਸਾਡੇ ਕੋਲ, ਇੱਕ ਹਫ਼ਤੇ ਬਾਅਦ ਚਲਦੇ ਹਾਂ। ਮੈਂ ਕਰਵਾ ਦਿੰਦਾ ਦੱਸੋ, ਦੋ ਆਪਸ਼ਨ ਹੈਗੇ ਨੇ, ਇੱਕ ਅਤੇ ਦੇਖੋ, ਅਸੀਂ ਬਾਈਕ ਤੇ ਜਾ ਸਕਦੇ ਹਾਂ, ਕਾਰ ਤੇ ਵੀ ਜਾ ਸਕਦੇ ਹਾਂ।
ਬਾਈਕ ਤੇ ਜਾਵਾਂਗੇ, ਬਾਈਕ ਤੇ ਮਜ਼ਾ ਆਏਗਾ।
ਹਾਂ, ਬਾਈਕ ਤੇ ਮਜ਼ਾ ਆਏਗਾ, ਮੈਂ ਵੀ ਬਾਈਕ ਤੇ ਗਿਆ ਸੀ ਪਰ ਨਾ। ਬਾਈਕ ਤੇ ਜਾਣ ਦਾ ਨਾ, ਇੰਨਾ ਉਹ ਨਹੀਂ ਹੈਗਾ ਕਿ ਥਕਾਵਟ ਜ਼ਿਆਦਾ ਹੋ ਜਾਂਦੀ ਹੈ, ਘੁੰਮਿਆ ਨਹੀਂ ਜਾਂਦਾ ਫਿਰ ਇੰਨਾ।
ਕੋਈ ਗੱਲ ਨਹੀਂ, ਅਸੀਂ ਤਾਂ ਹਫ਼ਤੇ ਦਾ ਬਣਾ ਰਹੇ ਹ, ਤੁਸੀਂ ਤਾਂ ਦੋ ਦਿਨ ਵਾਸਤੇ ਗਏ ਸੀ ਨਾ।
ਨਹੀਂ- ਨਹੀਂ ਜਾਂਦੇ ਵੀ ਤਾਂ ਟਾਈਮ ਲੱਗਿਆ ਸੀ ਸਾਨੂੰ, ਜਾਣ -ਜਾਣ। ਅਸੀਂ ਦੋ -ਦਿਨ ਲੱਗ ਗਏ ਸੀ, ਅਸੀ ਰੁਕ -ਰੁੱਕ ਕੇ ਗਏ ਸੀ ਬੜਾ।
ਅੱਛਾ -ਅੱਛਾ ਤੇ ਤੁਹਾਡਾ ਕੀ ਕਹਿਣਾ ਹੈ ਫਿਰ, ਕਾਰ ਵਿੱਚ ਜਾਈਏ।
ਹਾਂ, ਕਾਰ ਚ ਚਲਿਆ।
ਡਰਾਈਵਰ ਜਾਏਗਾ ਫਿਰ।
ਹਾਂ ਡਰਾਈਵਰ ਰੱਖ ਲਓ, ਜਾਂ ਕੁਛ ਚੱਲ ਚਲਾ ਲੋ।
ਹਾਂ ਇੰਨੀ ਲੰਮੀ ਫਿਰ ਡਰਾਈਵ ਕੌਣ ਕਰੇਗਾ, ਥਕਾਵਟ ਹੀ ਹੋ ਜਾਏਗੀ ਜੋ ਵੀ ਕਰੇਗਾ। ਘੁੰਮਣ ਦਾ ਫਿਰ ਮਜ਼ਾ ਨਹੀਂ ਰਹਿੰਦਾ ਨਾ।
ਹਾਂ ਨੀ ਉਹ ਖੁਦ ਜਾਓ ਤਾਂ ਅਲੱਗ ਮਜਾ ਚਲਾ ਤੇ ਲੈਨੇ ਅਸੀਂ ਦੋ -ਤਿੰਨ ਜਾਣੇ ਹੈਗੇ। ਚਲਾਨ ਮਤਲਬ।
ਚਲਾ ਤੇ ਸਭ ਹੀ ਲੈਂਦੇ ਹੋ, ਪਰ ਲੇਕਿਨ ਫਿਰ ਥਕਾਵਟ ਹੋ ਜਾਏਗੀ ਨਾ ਕਾਫ਼ੀ ਲੰਬਾ ਰੂਟ ਐ।
ਥਕਾਵਟ ਤਾਂ ਚਲੋ ਬਾਅਦ ਦੀ ਗੱਲ ਹੈ, ਟਾਈਮ ਵੀ ਤੇ ਪਾਸ ਹੋਈ ਜਾਂਦਾ।
ਹਾਂ ਟਾਈਮ ਵੀ ਪਾਸ ਹੋ ਜਾਂਦਾ, ਫਿਰ ਹਾਂ ਫਿਰ ਜੋ ਗੱਡੀ। ਚਲਾਦਾ ਉਹਦਾ ਫਿਰ ਉਹ ਮਨ ਥੱਕ ਜਾਂਦਾ ਨਾ, ਫਿਰ ਮਨ ਨੀ ਕਰਦਾ ਘੁੰਮਣ ਘੁੰਮਣ ਤੇ।
ਪਰ ਜੋ ਅਸੀਂ ਗੱਡੀ ਚ ਹੈਗਾ ਉਹ ਚ ਇੰਨੇ ਸਾਰੇ ਚ ਲਿਆਵਾਂਗੇ ਕਹਿੰਦੇ ਦੋ ਗੱਡੀਆਂ ਲੈ ਕੇ ਜਾਣੀ ਪਏਗੀ। ਇਸ ਤੋਂ ਵਧੀਆ, ਅਸੀਂ ਵੈਨ ਹੀ ਕਰ ਲੈਂਦੇ ਹਾਂ।
ਹਾਂ ਇਹ ਵੀ। ਠੀਕ ਹੈ ਵੈਨ ਫਿਰ ਤਾਂ ਡਰਾਈਵਰ ਹੀ ਜਾਏਗਾ ਹਾਂ। ਹਾਂ -ਹਾਂ -ਹਾਂ ਇਹ ਵੈਨ ਠੀਕ ਰਹੇਗੀ।
ਹਾਂ
ਹੁਣ ਵੈਨ ਸਹੀ ਰਹੇਗੀ, ਕਿਉਂਕਿ ਫਿਰ ਹਾਂ ਇਹ ਗੱਡੀ ਤਾਂ ਆਏਗੇ ਨੀ ਸਾਰੇ ਦੋ ਗੱਡੀਆਂ 'ਚ ਮਜ਼ਾ ਨਹੀਂ ਆਣਾ
ਹਾਂ ਅੱਧੇ ਵਿੱਚ ਅੱਧੇ ਅੱਧੇ ਬੋਰ ਹੋਏ ਅੱਧੇ ਤੇ
ਹਾਂ, ਉਹ ਹੀ ਤੇ ਰਸਤਾ ਵੀ ਲੰਬਾ ਹੈ। ਸਭ ਇਕੱਠੇ ਹੋਣਗੇ ਤੇ ਮਜ਼ਾ ਆ ਜਾਂਦਾ, ਹੁਣ ਤੇ ਵੈਨ ਉਹ ਵਾਲੀ ਵੀ ਚਲਦੀਆਂ ਪਈਆਂ ਅਹ ਅੱਗੇ ਸੀਟਸ ਹੁੰਦੀ ਹੈ, ਪਿੱਛੇ ਬੈੱਡ ਹੁੰਦਾ।
ਹਾਂ।
ਬੱਚੇ ਪਿੱਛੇ ਬਹਿ ਕੇ ਖੇਲ ਲੈਂਦੇ ਨੇ।
ਹੋਰ ਕੀ
ਜਿਵੇਂ ਕਿਸੇ ਨੇ ਲੇਟਣਾ ਹੋਏ, ਥਕਾਵਟ ਹੋ ਜਾਂਦੀ ਏ।
ਹਾਂ ਹਾਂ ਤੇ ਵੈਨ ਤੇ ਬੁੱਕ ਕਰ ਲੈਣਾ ਮੈਂ, ਮੇਰਾ ਹੈਗਾ ਇੱਕ ਜਾਣਕਰ ਹੈਗਾ
ਅੱਛਾ -ਅੱਛਾ ਹਾਂ, ਫਿਰ ਤਾਂ ਠੀਕ ਹੈ।
ਬਾਕੀ ਉੱਥੇ ਦੱਸੋ, ਕੈਂਪ 'ਚ ਰੁਕ ਜੋਗੇ ਤੁਸੀਂ?
ਹਾਂ, ਰੁਕ ਜਾਣਗੇ ਇੰਨੇ ਸਾਰੇ ਲੋਕ ਹੋਣਗੇ।
ਕੈਂਪ ਵਗੈਰਾ ਤਾਂ ਫਿਰ ਮੇਰੇ ਕੋਲ ਪਿਆ ਉੱਚ ਲੈਣੀ ਭੇਜਨੀ ਨਹੀਂ ਪੈਣੀ ਸਾਨੂੰ ਬਜ਼ਾਰੋਂ ਹੈ ਘਰ ਲੱਗੇ ਤੁਹਾਡੇ ਹਾਂ ਉਹ ਮੈਂ ਜਦੋਂ ਗਿਆ ਸੀ ਤਾਂ ਖਰੀਦੇ ਸੀ ਸਾਰੇ
ਅੱਛਾ -ਅੱਛਾ!
ਆਕਸੀਜਨ ਪੰਪ ਵਗੈਰਾ ਵੀ ਖਰੀਦਿਆ ਸੀ, ਅਸੀਂ ਉਹ ਵੀ ਪਿਆ ਬਸ ਫਿਲ ਕਰਵਾਨੇ ਆਕਸੀਜਨ ਪੰਪ 'ਤੇ
ਹਾਂ ਉਹ ਤੇ ਫਿਲ ਤੇ ਹੋਈ ਜਾਣਗੇ
ਹਾਂ, ਉੱਪਰ ਕਦੀ ਕਧਾਰ ਸਾਂਸ ਨਹੀਂ ਆਉਂਦੀ ਨਾ ਕਈਆਂ ਨੂੰ
ਹਾਂ, ਉਹੀ ਦਿੱਕਤ ਹੋ ਜਾਂਦੀ ਐ। ਸਭ ਸਭ ਕੁਛ ਲੈ ਕੇ ਜਾਣਾ ਪੈਂਦਾ ਉੱਪਰ ਜਾਓ ਤੇ ਦਵਾਈਆਂ ਵੀ ਰੱਖ ਰੱਖਣੀਆਂ ਪੈਣਗੀਆਂ, ਸਾਰੀਆਂ ਸਾਰੀ ਗੋਲੀਆਂ ਜਿਹਨੂੰ ਜੋ ਜੋ ਦਿਕ ਦਿੱਕਤ ਹੁੰਦੀ ਹੈ ‌ਜਿਵੇਂ ਮੈਨੂੰ ਕਦੇ ਕਵਾਰ ਵੋਮਿਟ ਹੋ ਜਾਂਦੀ ਏ ਸਿਰ ਦਰਦ ਹੋ ਜਾਂਦਾ ਹੈ, ਫੀਵਰ। ਸਭ ਦਵਾਈਆਂ ਲੈ ਕੇ ਜਾਣੀ ਪੈਣਗੀ ਆ। ਉਹਦੀ ਅਲੱਗ ਹੀ ਕਿੱਟ ਬਣੇਗੀ।
ਹਾਂ, ਉਹ ਤੇ ਹੈ।
ਛੋਟੇ ਬੱਚੇ ਵੀ ਜਲਦੀ ਬਿਮਾਰ ਪੈ ਜਾਂਦੇ ਨੇ ਨਾ ਠੰਡ ਵਿੱਚ।
ਹਾਂ -ਹਾਂ ਓਨਾਂ ਅਸਤੇ ਤੇ ਅ ਸਪੈਸ਼ਲ ਧਿਆਨ ਰੱਖਣਾ ਪਏਗਾ।
ਹਾਂ ਬੱਚਿਆਂ ਦਾ ਤੇ ਸਪੈਸ਼ਲ ਧਿਆਨ ਰੱਖਣਾ ਪੈਂਦਾ। ਹਾਂ ਫੇਰ ਜਗ੍ਹਾ ਈ ਠੰਡੀ ਹੈਗੀ ਏਨੀ, ਸਭ ਗਰਮ ਕੱਪੜੇ ਜਾਣਗੇ‌।
ਮੋਟੀ- ਮੋਟੀ ਜੈਕਟਸ।
ਸਾਰੇ ਮੋਟੇ ਕੱਪੜੇ ਜਾਣਗੇ।
ਹਾਂ ਹਾਂ। ਔਰ ਉੱਪਰੋਂ ਖਾਣਾ ਵਗੈਰਾ ਵੀ ਲੈ ਕੇ ਜਾਣਾ ਪਵੇਗਾ ਜੇਂਝ ਸਨੈਕਸ ਵਗੈਰਾ ਐ। ਉਦੀ ਸ਼ੋਪਿੰਗ ਏਧਰ ਈ ਕਰਕੇ- ਓਥੇ ਤੇ ਮਤਲਬ ਜ ਜਿੱਥੇ ਜੋ ਚੀਜ਼ ਵੀਅ ਰੁਪਏ ਦੀ ਹੈਗੀ, ਓਥੇ ਸੌ- ਸੌ, ਦੋ ਸੋ-ਦੋ ਸੌ ਦੀ ਮਿਲਦੀ ਐ।
ਅੱਛਾ -ਅੱਛਾ ਹਾਂ ਤੇ ਫੇਰ ਆਪਣੇ ਘਰੋਂ ਈ ਪੈਕਟਸ ਵਗੈਰਾ ਲੈ ਕੇ ਜਾਵਾਂਗੇ।
ਜੈਂਧ ਏਥੇ ਟਵੰਟੀ- ਟਵੰਟੀ ਦੀ ਮੈਗੀ ਐ ਨਾ ਤੇ ਓਥੇ ਮਿਲੇਗੀ ਓਈ ਸੇਮ ਦੋ ਸੌ ਰੁਪਏ ਦੀ।
ਅੱਛਾ ਫਿਰ ਇੱਕ ਬੰਦਾ ਦੋ ਸੌ ਰੁਪਏ ਦੀ ਮੈਗੀ
ਹਾਂ- ਹਾਂ ਅਸੀਂ ਹੈਗੇ ਹਾਂ ਦਸ ਬਾਰਾਂ ਜਣੇ। ਏਥੇ ਈ ਖਰਚਾ ਜਾਂਦਾ ਓ ਜਾਂਦਾ ਫੇਰ ਫਾਲਤੂ, ਫਾਲਤੂ ਖਰਚਾ ਐ ਨਈ ਤੇ ਖਰਚਾ ਤੇ ਚਲੋ ਕਰਨਾ ਈ ਏ। ਐ ਫਾਲਤੂ ਓ ਜੇਗਾ।
ਐ ਤੇ ਫਾਲਤੂ ਓ ਜੇਗਾ ਨਾ ਫੇਰ, ਖਰਚੇ ਦੀ ਤੇ ਕੋਈ ਗੱਲ ਨੀ ਐ ਤੇ ਫੇਰ ਐਕਸਟਰਾ ਈ ਏ।
ਐ ਸਪੇਸ ਦੀ ਕੋਈ ਚਿੰਤਾ ਨੀ ਏ ਤਸੀਂ- ਲੈ ਕੇ ਜਾ
ਹਾਂ ਓਵੀ ਵੈਨ ਵਿਚ ਪਿੱਛੇ ਬੋਤ ਜਗ੍ਹਾ ਹੁੰਦੀ ਏ ਬਹੁਤ ਮੈਂ ਵੇਖੀ ਸੀ ਨਾ, ਹਾਂ- ਬਹੁਤ ਜਗ੍ਹਾ ਉਂਦਾ ਤੇ ਐਈ ਸਭ ਸਮਾਨ ਹੋਜੇਗਾ ਸਾਡਾ, ਬਾਕੀ ਖਾਣ ਪੀਣ ਦਾ ਸਭ ਵੀ ਅੱਛੇ ਨਾਲ ਲੈ ਕੇ ਜਾਵਾਂਗੇ।
ਹਾਂ ਖਾਣ ਪੀਣ ਦੀ ਤੇ ਚਲੋ ਮੈਂ ਈ ਕਰ ਲਾਂਗਾ। ਮੈਂ ਦੇਖ ਲਾਂਗਾ ਮੈਨੂੰ ਪਤਾ ਕੀ ਕੀ ਲੈ ਕੇ ਜਾਣਾ।
ਅੱਛ ਲੈ ਸਾਰਾ ਤੁਸੀਂ ਦੇਖ ਲਾਂਗਾ, ਮੈਂ ਕੀ ਲੈ ਕੇ ਆਵਾਂ
ਅੱਧੀ ਤੁਸੀਂ ਕਰ ਰੈਣਾ, ਚਲੋ ਅੱਧੀ ਮੈਂ ਕਰ ਲਾਂਗਾ। ਜਾਂ ਨਾਲ ਈ ਚੱਲ ਲਾਂਗੇ ਤੇੇ ਨਾਲ ਈ ਕਰ ਲਾਂਗੇ, ਹੋਰ ਕੀ। ਨਾ ਚੱਲ ਲਾਂਗੇ ਤੁਸੀਂ ਅੱਜ ਨਾ ਏਥੇ ਫੇਰ ਸੋ਼ਪ
ਹਾਂ ਹਾਂ ਹਾਂਜੀ ਐ ਠੀਕ ਰ‌ਏਗਾ। ਸਮਾਨ ਖਾਣ ਪੀਣ ਦੇ ਸਮਾਨ ਦੀ ਕਮੀ ਨੀ ਆਣੀ ਚਾਈਦੀ। ਬਈ ਹਫ਼ਤੇ ਦਾ ਹਫ਼ ਹਫਤੇ ਦਾ ਈ ਸਮਾਨ ਹੋਣਾ ਚਾਈਦਾ।
ਹੋਰ ਕੀ।
ਹੂੰਅ ਆਓ ਫੇਰ ਘਾਰ ਆ ਜੋ ਬਣਾਣੇ ਆਂ ਪਲੈਨ ਆਰਾਮ ਨਾਲ ਬੈ ਕੇ ਸਾਰੇ
ਤੁਸੀਂ ਆਓ ਨਾ ਏਥੇ, ਏਥੇ ਸਾਰੀ ਵੈਨ ਵਗੈਰਾ ਜਾਏਗੀ। ਤੇ ਤੁਸੀਂ ਆਣਾ ਪਏਗਾ ਤਾਨੂੰ ਆਣਾ ਪਏਗਾ ਏਥੇ। ਤੁਸੀਂ ਬਣਾਓ ਏਥੇ ਆਓ ਜਲਦੀ।
ਹਾਂ ਚਲੋ ਫੇਰ ਠੀਕ ਐ।
ਚਲੋ ਠੀਕ ਐ।
ਹਾਂ ਊਹੂ ਊਹੂ ਸਾਸਰੀ ਕਾਲ।
ਸਾਸਰੀ ਕਾਲ।